ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਾਲ ਜੀ।
ਹੋਰ ਸੁਣਾਓ ਕੀ ਹਾਲ ਐ?
ਵਧੀਆ-ਵਧੀਆ ਤੁਸੀਂ ਸੁਣਾਓ ਜੀ।
ਹਾਂ ਸਭ ਠੀਕ ਐ, ਮੈਂ ਕਿਹਾ ਚੱਲ ਫੋਨ ਕਰਕੇ
ਹਾਂਜੀ, ਹਾਂ ਬਸ ਉਹ ਤੁਹਾਡੇ ਵਾਲਾ ਕੀਤਾ ਮੈਂ ਤਜਰਬਾ ਹੋਰ ਤੇ ਜਵੈਨ ਤੇ ਜਿਹੜੀ ਤੁਸੀਂ ਦੱਸਿਆ ਸੀ ਨਾ ਭੁੰਨ ਕੇ ਜਵੈਨ ਤੇ ਸੌਂਫ ਵਾਲਾ
ਅੱਛਾ-ਅੱਛਾ, ਅੱਛਾ।
ਹਾਂਜੀ ਹਾਂ, ਹੁਨ ਫਰਕ ਏ ਥੋੜਾ। ਬਸ ਫਰਕ ਹੁੰਦਾ ਤੇ ਫੇਰ ਕੋਈ ਕੱਟ ਚੀਜ਼ਾਂ ਮੰਗੇਗਾ ਨਾ ਬਾਹਰ ਦੀਆਂ ਖਾਣ ਨੂੰ ਹੁਨ ਅਸੀਂ ਅਸੀਂ ਕਿਤੇ ਬਾਹਰ ਆਏ ਦੇ ਹਾਂ। ਤੇ ਉਹ ਫੇਰ ਹੁਨ ਬਾਰ ਆ ਕੇ ਤੇ ਬੱਚੇ ਜ਼ਿਆਦਾ ਹੀ ਫੇਰ ਮੰਗਦੇ ਐ ਬਾਹਰ ਆ ਕੇ, ਘਰ ਫੇਰ ਰੁਕਿਆ ਹੂੰ, ਹਾਂਜੀ, ਹਾਂਜੀ ਹਾਂ। ਰਸਤੇ ਚ ਹੀ ਮੈਨੂੰ ਬੋਲਦਾ ਪਿਆ ਹਜੇ ਘਰੋਂ ਅਸੀਂ ਸਭ ਕੁਛ ਲੈ ਕੇ ਆਏ ਸੀ ਫਿਰ ਵੀ ਵੇਖਦਾ ਚੀਜ਼ ਤੇ ਕਹਿਣਦਾ ਮੈਨੂੰ ਇਹ ਵੀ ਚਾਹੀਦਾ, ਇਹ ਵੀ ਚਾਹੀਦਾ।
ਉਹ ਛੋਟਾ ਬੱਚਾ
ਜਾਦਾ ਨੀ ਨਾ ਹਾਂ, ਹਾਂਜੀ-ਹਾਂਜੀ, ਹਾਂਜੀ। ਫੇਰ ਵੀ ਬੜਾ ਰੱਖਿਆ ਮੈਂ ਕੰਟ ਰੋਲ ਥੋੜਾ ਘੱਟ ਹੀ ਖਾਧੀ ਏ ਉਹਨੇ।
ਅੱਛਾ।
ਰ ਲੱਗਦਾ ਨਾ ਮੈਂ ਕਿਹਾ ਐਵੇਂ ਹੋਰ ਫੇਰ ਤਬੀਅਤ ਖ਼ਰਾਬ ਹੋ ਜੇਗੀ ਤੇ ਦਿੱਕਤ ਕਰੇਗਾ।
ਹਾਂ, ਛੋਟਾ ਬੱਚਾ ਐ ਨਾ ਉਹਦਾ ਤਾਂ ਧਿਆਨ ਪੂਰਾ ਰੱਖਣਾ, ਹੋਰ ਕਦੋਂ ਪੋਚੇ ਤੁਸੀਂ?
ਆ ਮੈਂ ਪੋ ਸੀ ਚਾਰ ਵੱਜ ਗਏ ਸੀ ਘਰ ਹਾਂਜੀ।
ਅੱਛਾ ਸ਼ਾਮੀ ਚਾਰ ਵਜੇ।
ਹਾਂਜੀ-ਹਾਂਜੀ ਦਸ ਸ ਟ੍ਰੇਨ ਸੀ ਨਾ ਦੱਸ ਅ ਟ੍ਰੇਨ ਚ ਆਏ ਨਾ ਅਸੀਂ ਐਤਕੀ। ਅੱਜ ਕੱਲ ਟ੍ਰੇਨ ਚ ਜਾਂਨੇ ਆ ਬੱਚੇ ਬੱਚੇ ਨਾਲ ਉਹ ਦੂਜੇ ਵੀ ਆਏ ਸੀ ਮੇਰੀ ਦਰਾਣੀ ਵੀ ਉਹ ਕਹਿੰਦੀ ਭੈਨ ਕੋਲ ਜਾਨਾ ਉਹਦੀ ਭੈਨ ਏ ਨਾ ਥੇ ਹਾਂਜੀ।
ਅੱਛਾ ਅੱਛਾ
ਹਾਂ ਉਹ ਭੈਣ ਕੋ ਆਈ ਹੋਈ ਹੈ ਉਹ ਫਿਰ ਦੋ ਚਾਰ ਦਿਨ ਉਹ ਵੀ ਲਗਾ ਲਏਗੀ। ਤੇ ਫਿਰ ਸਾਰੇ ਇਕੱਠੇ ਹੋਣ ਆਣ ਤੇ ਫੇਰ ਮਸਤੀ ਵੀ ਕਰਦੇ ਆ ਤੁਹਾਡੇ ਘਰ ਦੇ ਕੋਲ ਨੀ ਪਿੱਛੇ ਹੈਗਾ। ਹਾਂਜੀ ਹਾਂਜੀ ਹਾਂਜੀ ਪਿੱਛੇ ਇੱਕੋ ਹੀ ਗਲੀ ਚ ਬਸ ਉਹਨਾਂ ਦਾ ਬੈਰ ਮੈਂ ਗਈ ਸੀ ਇਕ ਵਾਰ ਮੈਂ ਤੁਹਾਡੇ ਕੋਲ ਆਈ ਸੀ ਤੁਹਾਡੇ ਹਾਂਜੀ ਹਾਂਜੀ ਤੇ ਫੇਰ ਉਹ ਉਧਰ ਲੈ ਗਏ।
ਨੂੰਹ ਹੈਗੀ ਸੀ ਨਾਲ ਉਹ ਕਹਿੰਦੀ ਕਿ ਮੇਰੀ ਭੈਣ ਰਹਿੰਦੀ ਹੈ ਚਲੋ ਮੰਮੀ।
ਹਾਂਜੀ ਹਾਂਜੀ ਹਾਂ ਭੈਣ ਹੀ ਲਗਦੀ ਹਾ ਦਰਾਨੀ ਵੀ ਭੈਣ ਲੱਗਦੀ ਤੁਹਾਡੀ। ਆਸ਼ੂ ਦੇ ਹਸਬਡ ਕਹਿੰਦੀ ਤੇ ਡੈਥ ਹੋਈ ਹੈ ਹਾਂਜੀ ਹਾਂਜੀ ਹਾਂਜੀ। ਪਿਛਲੇ ਸਾਲ ਸਾਲ ਹੋ ਗਿਆ ਇੱਕ ਸਾਲ ਹੋਇਆ ਨਾ
ਅੱਛਾ ਅੱਛਾ ਤੇ ਫਿਰ ਕਿਸ ਤਰ੍ਹਾਂ ਚੱਲਦਾ ਉਹਨਾਂ ਦਾ ਕੰਮ ਕਾਰ ਦਾ
ਬੱਚਾ ਵੀ ਜਾ ਰਿਹਾ ਆਪ ਵੀ ਜਾਂਦੀ ਹੈ। ਉਹੀ ਕੰਮ ਤੇ ਜੋ ਹਸਬੈਂਡ ਕਰ ਰਿਹਾ ਸੀ ਨਾ ਨਹੀਂ ਨਹੀਂ ਨੌਕਰੀ ਤੇ ਨੀ ਜਿਹੜਾ ਕੰਮ ਉਹ ਕਰਦਾ ਸੀ ਨਾ ਉਹਦੇ ਤੇ ਉਹ ਆਪ ਵੀ ਜਾ ਰਹੀ ਹੈ ਨਾ ਫੇਰ ਸ਼ੋਪ ਤੇ ਮੁੰਡਾ ਵੀ ਜਾਂਦਾ ਹੋਣਾ ਸਕੂਲ ਤੋਂ ਬਾਅਦ ਹਾਂਜੀ ਹੂੰ ਹੋਰ ਦੇਵਰ ਹੈਗਾ ਉਹ ਮੈਂ ਸ਼ਾਇਦ ਜੋਬ ਵਗੈਰਾ ਹੀ ਕਰਦਾ ਮੇਰਾ ਖਿਆਲ ਉਹ ਤੇ ਹਾਂ ਬਾਕੀ ਦੇ ਹ ਹਾਂ
ਉਹੀ ਮੈਂ ਕਿਹਾ ਫਿਰ ਘਰ ਕਿਸ ਤਰ੍ਹਾਂ ਚੱਲਦਾ ਬਈ ਨਿੱਕੇ ਨਿੱਕੇ ਬੱਚੇ ਸੀ ਤੇ ਮੁੰਡਾ ਕਿੰਨਾ ਵੱਡਾ
ਹਾਂ ਨਹੀਂ ਨਹੀਂ ਮੁੰਡਾ ਵੀ ਕੋਈ ਬੜਾ ਵੱਡਾ ਨੀ ਹਜੇ ਟੈਥ ਕਲਾਸ ਕਿ ਹੈ ਸਾਰਾ ਕੁਛ ਆਹ ਉਹ ਵੀ ਛੋਟਾ ਹੀ ਬੱਚਾ ਹਜੇ ਦਸਵੀਂ ਚ ਦਸਵੀਂ ਚ ਬੱਚਾ ਵੀ ਉਹਦਾ ਹਾਂਜੀ।
ਅੱਛਾ ਛੋਟਾ ਹੀ ਹੈ ਹਜੇ ਦੱਸਵੀਂ
ਹਾਂਜੀ ਹਾਂਜੀ ਛੋਟੇ ਹੀ ਹੈ ਬੱਚੇ ਹਾਂ ਕੋਈ ਨਾ ਪਤਾ। ਪਤਾ ਨਹੀਂ ਲੱਗਦਾ ਟਾਈਮ ਦਾ ਕਿ ਟਾਈਮ ਕਿਸੇ ਰ ਉੱਤੇ ਆ ਜਾਣਾ ਕਿਸੇ ਕੁਛ ਨਹੀਂ ਕ ਸਕਦੇ ਹਾਂਜੀ।
ਜ਼ਿਆਦਾ ਖ਼ਰਾਬ ਸੀ।
ਹਾਂ ਤਬੀਅਤ ਓਦੀ ਇਕਦਮ ਹੋਈ ਪਹਿਲੇ ਮਹੀਨਾ ਪਹਿਲੇ ਦੇਖਣ ਨਾ ਆਏ ਸੀ ਪਤਾ ਨੀ ਲੀਵਰ ਵਗੈਰਾ ਚ ਕੁਛ ਜਿਆਦਾ ਹੀ ਪ੍ਰੋਬਲਮ ਹੋ ਗਈ ਸੀਓਨੂੰ ਵੀ ਇਕਦਮ ਬਹੁਤ ਐਡਮਿਟ ਰਿਆ ਬਪਲਾ ਹੋਸਪਿਟਲ ਫ ਮਹੀਨੇ ਬਾਅਦ ਹੋ ਗਈ ਕੁਛ ਪਤਾ ਨੀ ਚੱਲਿਆ ਪਾਣੀ ਵਗੈਰਾ ਪਤਾ ਨੀ ਕੀ ਭਰ ਗਿਆ ਅੰਦਰ ਇਨਫੈਕਸ਼ਨ ਹੋ ਗਈ ਕੁਛ ਹਾਂ ਕੁਛ ਬੀ ਪੀ ਇਕਦਮ ਜਾਂ ਡਾਊਨ ਹੋ ਜਾਂਦੇ ਆ ਜਾਂ ਸ਼ੂਗਰ ਡਾਊਨ ਹੋ ਜਾਂਦੀ ਹੈ ਬਸ ਉਸ ਚੱਕਰ ਚ ਫਿਰ ਨੀ ਨਾ ਰਹਿੰਦਾ ਬੋਡੀ ਤੇ ਬਿਲਕੁਲ ਵੀ ਬੋਡੀ ਵੋਕ ਕਰਨਾ। ਬੰਦ ਕਰ ਦਿੰਦੀ ਹੈ ਜਦੋਂ ਸ਼ੂਗਰ ਵੀ ਇੱਕਦਮ ਡਾਊਨ ਹੋ ਜਾਵੇ ਨਾ ਕਿਸੇ ਦੀ ਤਾਂ ਬਿਲਕੁਲ ਹੋ ਜਾਂਦਾ ਸਿਸਟਮ ਬੰਦ
ਅੱਛਾ ਅੱਛਾ।
ਹਮ। ਹੈ ਤੇ ਬਿਲਕੁਲ ਸਹੀ ਸੀ ਕੋਈ ਹਾਂ ਬੜਾ ਬੜਾ ਸ਼ੌਕ ਲੱਗਾ ਸੀ ਹਾਂ ਹਾਂਜੀ ਹਜੀ ਨਹੀਂ ਹੈ ਤੇ ਬੜਾ ਗੁਰਸਿੱਖ ਸੀ ਬੰਦਾ ਬੜਾ ਅੰਮ੍ਰਿਤ ਤਾਰੀ ਬਣਦਾ ਸੀ ਨਾ ਤੁਹਾਡੇ ਕਿੰਨੇ ਹਾਂਜੀ ਹਾਂਜੀ ਸਭ ਵਧੀਆ ਹਾਂਜੀ। ਜ ਹਾਂਜੀ। ਸਭ ਠੀਕ। ਕੇ ਬਸ ਗਰਮੀ ਕਰਕੇ ਵਿਊ ਵੀ ਬਾਹਰ ਪਰ ਆ ਭਰਜਾਈ ਵੀ ਠੀਕ ਇਹ ਸਾ ਹਾਂ ਮੰਮੀ ਡੈਡੀ ਤਾਂ ਬਸ ਘਰ ਹੀ ਰਹਿੰਦੇ ਮੌਸਮ ਦਾ ਗਰਮੀ ਹੋਈ ਹੈ ਗਰਮੀ ਅੱਜ ਤੇ ਪੂਰੀ ਗਰਮੀ ਹੈ।
ਅੱਛਾ ਕਹਿ ਰਹੇ ਸੀ ਬੜਾ ਪੰਜਾਬ ਵਿੱਚ ਮੀਂਹ ਪੈਂਦਾ ਪੈਂਦਾ।
ਨਹੀਂ ਨਹੀਂ ਨਹੀਂ ਉਹ ਬਸ ਕੱਲ ਪਰਸੋਂ ਪਿਆ ਹੋਣਾ ਜੋ ਹਾਂ ਕੱਲ ਪਰਸੋਂ ਹੋਇਆ ਹੋਏਗਾ ਜੋ ਹਰ ਪਾਸੇ ਮੌਸਮ ਹੈ ਨਾ ਉਹੀ ਹਰ ਚੱਲ ਰਿਹਾ ਹੈ। ਆਜ ਹਰ ਪਾਸੇ ਗਰਮੀ ਹੈ ਤੇਜ਼ ਇੱਧਰ ਵੀ ਗਰਮੀ ਹੈ। ਹਾਂਜੀ। ਹਾਂਜੀ।
ਕੋਈ ਨਾ ਮੈਂ ਕਿਹਾ ਉਥੇ ਹਾਂ ਸਭ ਠੀਕ ਹੈ ਬੇਟੀ ਆਈ ਹੋਈ ਹੈ ਅੱਜ ਇਕਦਮ ਹੀ ਉਹਨੇ ਵੀ ਫੋਨ ਨਹੀਂ ਕੀਤਾ।
ਅੱ ਅੱਛਾ ਅੱਛਾ ਠੀਕ। ਚਲੋ ਵਧੀਆ ਤੁਸੀਂ ਵੀ ਕੱਲੇ ਸੀ ਹਾਂਜੀ ਹਾਂ ਹਾਂਜੀ। ਚਲੋ ਠੀਕ ਹੋ ਗਿਆ ਤੁਹਾਡਾ ਹੂੰ ਹੂੰ ਅੱਛਾ।
ਤਿੰਨ ਦਿਨ ਤੱਕ ਕੱਲ ਪਰਸੋਂ ਆ ਜਾਏਗੀ ਉਹ ਵੀ।
ਕੀ ਇੰਨੇ ਤਿੰਨ ਚਾਰ ਦਿਨ ਹੀ ਅੱਜ ਕੱਲ ਲੱਗਦੇ ਬ ਬੱਚਿਆਂ ਨਾਲ ਜਿਆਦਾ ਦਿਨ ਨਾਲ ਹਾਂਜੀ। ਹਾਂਜੀ ਹਾਂਜੀ ਹਾਂ ਫਿਰ ਐਕਸਟ੍ਰਾ ਕਲਾਸਿਸ ਵੀ ਲੱਗਦੀਆ ਨਾ ਹਾਂਜੀ।
ਐਕਸਟਰਾ ਕਲਾਸਾਂ ਲੱਗਦੀਆਂ ਹਾਂਜੀ। ਹੁਣ ਉਹ ਕਹਿ ਰਹੀ ਸੀ ਮੈਂ ਜਾਣਾ ਫੇਰ ਮੈਂ ਕਿਤੇ ਜਾ ਨੀ ਪਾਵਾਂਗਾ ਨਾਨੀ ਘਰ ਜਾਵ ਮੈਂ ਮੈਂ ਜਾਓ ਫਿਰ।
ਚਲੋ ਠੀਕ ਹੈ। ਕੱਲ ਤੇ ਗਏ ਸੀ ਉਹ ਤੇ ਹਾਂਜੀ ਹਾਂ ਚਲੋ ਆ ਜਾਣਗੇ ਮੰਗਲ ਬੁੱਧਵਾਰ ਤੱਕ। ਹਾਂ ਠੀਕ ਏ। ਨਹੀਂ ਨਹੀਂ ਉਸ ਤੋਂ ਪਹਿਲਾ ਆਏ ਸੀ ਅੱਛਾ ਅੱਛਾ ਪਹਿਲੀ ਵਾਰ ਆ ਜਾਣਾ। ਅੱਛਾ ਅੱਛਾ ਚਲੋ ਠੀ ਠੀਕ ਹੈ ਸ਼ਨੀਵਾਰ ਤੇ ਕੱਲ ਹੀ ਹੈਗਾ ਅੱਜ ਕਿ ਵਾਰ ਹੈ ਸ਼ੁਕਰ ਹਾਂਜੀ ਅੱਜ ਸ਼ੁਕਰ ਹੈ। ਕੱਲ ਸ਼ਨੀਵਾਰ ਹਾਂਜੀ ਚਲੋ ਠੀਕ ਹੈ ਵਧੀਆ ਹਾਂਜੀ। ਹਾਂ ਚਲੋ ਤੁਹਾਡੀ ਵੀ ਬੇਟੀ ਆ ਗਈ। ਤੁਹਾਡਾ ਵੀ ਦਿਲ ਲੱਗਾ ਰਹਿਣਾ ਤੇ
ਹਾਂ ਮੈਂ ਇਕੱਲੀ ਹੈਗੀ ਸੀ ਤੇ ਬੱਚੇ ਕੰਮ ਤੇ ਗਏ ਚਲਾ ਗਿਆ ਬੇਟਾ ਇਹ ਵੀ ਚਲੇ ਜਾਂਦੇ ਨੇ ਨਾਲ ਫਿਰ।
ਹਾਂਜੀ ਹਾਂ। ਆਹ ਕੋਈ ਨਾ ਬੱਚੇ ਹੋਣ ਤੇ ਚਲੋ ਟਾਈਮ ਪਾਸ ਹੋ ਜਾਂਦਾ ਐ। ਹਾਂਜੀ। ਠੀਕ ਐ। ਚਲੋ। ਹੋਰ ਠੀਕ ਵਧੀਆ-ਵਧੀਆ ਸਭ ਠੀਕ ਐ। ਹਾਂਜੀ ਹਾਂਜੀ ਠੀਕ ਏ ਡੈਡੀ ਦੀ ਤੇ ਹਾਂਜੀ ਹਾਂਜੀ ਹਾਂਜੀ ਸਭ ਠੀਕ ਹੈ ਆ ਉਹ ਫ ਉਹ ਡੈਡੀ ਮੰਮੀ ਘਰੋਂ ਬਾਹਰ ਨੀ ਨਾ ਨਿਕਲਦੇ ਗਰਮੀ ਕਰਕੇ ਵੀ ਤੇ ਵੈਸੇ ਵੀ ਹੁਨ ਥੋੜਾ ਚੱਲਨ ਫਿਰਨ ਚ ਵੀ ਦਿੱਕਤ ਈ ਹੁੰਦੀ ਏ ਨਾ ਗੋਡੇ ਵਗੈਰਾ ਮਤਲਬ ਹੁਨ ਚੱਲ ਨੀ ਨਾ ਸਕਦੇ ਏੰਜ ਈ ਹਾਂ, ਬੜੀ ਐਮਰਜੈਂਸੀ ਬਾਹਰ ਨਿਕਲਦੇ ਆ ਕਿਤੇ ਜਾਨਾ ਹੋਏ ਹ ਤੱਦ ਫਿਰ ਨਿਕਲਦੇ ਐ ਵੈਸੇ ਤਾਂ ਕੁਰਸੀ ਤੇਈ ਨਹੀਂ ਗੁਰਦੁਆਰੇ ਮੰਮੀ ਭਾਵੇਂ ਚਲੇ ਜਾਂਦੇ ਆ ਕਿਸੇ ਟਾਈਮ, ਹਾਂ ਕੋਈ, ਹਾਂ ਮੰਮੀ ਹਾਂਜੀ ਡੈਡੀ ਨੀ ਡੈਡੀ ਨੀ ਘੱਟ ਹੀ ਨਿਕਲਦੇ ਆ
ਹਮ ਉਮਰ ਵੀ ਹੋਗੀ ਹੋਨੀ ਨੇ ਨਾ ਉਹਨਾਂ ਦੀ
ਖਾਂਦੇ ਹੈ ਓਲਿਸ ਹਿਸਾਬ ਨਾਲ ਈ ਆਪਨੀ ਡਾਇਾਈਟ ਵਗੈਰਾ ਵੀ ਲੈਂਦੇ ਦੇ ਲਾਈਟ ਹੀ ਖਾਨਾ ਪੀਨਾ ਵੀ ਜ਼ਿਆਦਾ ਨਹੀਂ ਖਾਂਦੇ ਇੱਕ ਟਾਈਮ ਈ ਰੋਟੀ ਖਾਂਦੇ ਆ ਹਮ ਉਹਨਾਂ ਨੂੰ ਹੁੰਦਾ ਕਿ ਮੈਂ ਫੇਰ ਥੋੜਾ ਜ਼ਿਆਦਾ ਖਾ ਲਾਂਗਾ ਤੇ ਮੇਰਾ ਪੇਟ ਡਿਸਟਰਬ ਹੋ ਜਾਏਗਾ ਇਹ ਵੀ ਡਰ ਰਹਿੰਦਾ ਨਾ
ਬਿਲਕੁਲ ਬਿਲਕੁਲ ਇਹ ਤੇ ਹੈਈ ਆ ਨਹੀਂ
ਹਮ ਹਾਂ ਨਹੀਂ ਨਹੀਂ ਉਹ ਬੜਾ ਧਿਆਨ ਰੱਖਦੇ ਓਨ੍ਹਾ ਨੂੰ ਬੜਾ ਲੱਗਦਾ ਹੈ ਹਾਂਜੀ ਉਹ ਬੜਾ ਰਖ ਰਖਦੇ ਆ ਕਿ ਨਹੀਂ ਮੈਂ ਐਵੇਂ ਖ਼ਰਾਬ ਹੋ ਜਾਏਗਾ ਤੇ ਮੈਂ ਦੂਜੇ ਨੂੰ ਖੇਚਲ ਪਾਵਾਂਗਾ
ਹਮ
ਹਮ ਉਏ ਹਾਂਜੀ ਠੀਕ ਹੈ ਜੀ ਆ ਨਹੀਂ ਉਹ ਅਪਨਾ ਬਈ ਸਿਹਤ ਦਾ ਵੀ ਥੋੜਾ ਰੱਖਦੇ ਆ ਕਿ ਮੈਂ ਐਵੇਂ ਕਿਸੇ ਦੇ ਮਤਲਬ ਮੇਰਾ ਡਿਪੈਂਡ ਨਾ ਹੋਵਾਂ ਬਈ ਦਿੱਕਤ ਨਾ ਹੋਏ ਮੇਰੇ ਕਾਰਨ ਕਿਸੇ ਨੂੰ ਤੇ ਇਸ ਲਈ ਉਹ ਥੋੜ੍ਹਾ ਘੱਟ ਹੀ ਖਾਂਦੇ
ਅੱਛਾ ਅੱਛ
ਹਾਂਜ ਹੋਰ ਤੁਸੀਂ ਸੁਣਾਓ ਠੀਕ? ਹਾਂਜੀ ਹਾਂਜੀ। ਠੀਕ ਹੈਗੇ ਓ ਖਾਣਾ ਵੈਸੇ ਪਹਿਲਾਂ ਵੀ ਘੱਟ ਹੀ ਖਾਂਦੇ ਸੀ ਬੜਾ ਤੇ ਹੁਣ ਵੈਸੇ ਇੱਕ ਟਾਈਮ ਮਤਲਬ ਉਨਜ ਸਲਾਦ ਵਗੈਰਾ ਫਰੂਟ ਦੁੱਧ ਵਗੈਰਾ ਇਹੋ ਜਿਹੀ ਚੀਜ਼ ਲੈ ਦੇ ਖਾਣਾ ਨਹੀਂ ਖਾਂਦੇ। ਖਾਣਾ ਕਟ ਖਾਂਦੇ ਹਾਂਜੀ ਹਮ। ਬਾਕੀ ਨੋਨ ਵੈਜ ਕੋਈ ਕਦੀ ਐੱਗ ਬੋਆਇਲ ਖਾ ਲੈਂਦੇ ਆ। ਹਾਂਜੀ ਸਭ ਵਧੀਆ ਵਧੀਆ। ਠੀਕ। ਓਕੇ ਜੀ ਹਾਂਜੀ। ਤੁਸੀਂ ਸੁਣਾਓ ਤੁਸੀਂ ਵੀ ਧਿਆਨ ਰੱਖੋ ਆਪਣੀ ਸੇਹਤ ਵਗੈਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਠੀਕ ਹੈ। ਸਤ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।